ਹੈਲੋ।
ਹੈਲੋ, ਹਾਂਜੀ। ਸਤ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
ਬਸ ਠੀਕ- ਠਾਕ।
ਹੋਰ ਕੀ ਕਰ ਰਹੇ ਸੀ?
ਅੱਜ ਬਸ ਨਾਸ਼ਤੇ -ਨੁਸਤੇ ਤਿਆਰੀ ਕਰਨੀ ਐ। ਬੇਟਾ ਮੇਰਾ ਆਏਗਾ। ਹਾਂਜੀ ਉਹਨੇ ਨਾਸ਼ਤਾ- ਨੁਸ਼ਤਾ ਕਰਨੇ। ਅੱਜ ਮੈਂ ਸੋਚਦੀ ਸੀ, ਥੋੜ੍ਹੀ ਜਿਹੀ ਕੋਈ ਸ਼ੋਪਿੰਗ ਕਰਕੇ ਆਵਾਂ। ਗਰਮੀਆਂ ਦੇ ਕੋਈ ਸੂਟ- ਸ਼ਾਟ ਹੈਨੀ ਘਰ ਲਾਣ ਵਾਸਤੇ। ਕੋਈ ਸੂਟ ਸਾਟ ਕੇ ਹਾਂਜੀ।
ਗਰਮੀਆਂ ਐ, ਵੈਸੇ ਵੀ ਮਨ ਕਰਦਾ ਕਿ ਬੰਦਾ ਖੁੱਲ੍ਹੇ-ਖੁੱਲ੍ਹੇ ਕੱਪੜੇ ਪਹਿਨੇ।
ਹਾਂਜੀ। ਅੱਜ ਕੱਲ੍ਹ ਤੇ ਬਹੁਤ ਟਰੈਂਡ ਹੋ ਗਿਆ ਏਦਾ।
ਉਹ ਲਿਆਂਦਾ ਸੀ ਨਾ, ਅਹ ਸੂ ਉਹਨਾਂ ਦਾ ਕੱਪੜਾ ਪਿਆ ਹੋਇਆ ਸੀ। ਪਿੰਕ ਕਲਰ ਦਾ। ਮੈਂ ਵੀ ਉਹਦਾ ਕਮੀਜ਼ ਕੱਟ ਕੱਟਿਆ ਹੋਇਆ। ਕੁੜਤੀ ਵਗੈ ਕੁੜਤੀ ਛੋਟੀ ਕੁੜਤੀ ਹੁੰਦੀ ਹੈ, ਨਾ ਜਿਵੇਂ ਉਹ ਕੱਟੀ ਹੋਈ ਹੈ ਬਸ ਸੀਨੀ ਟਾਈਮ ਹੀ ਨਹੀਂ ਲਗਦਾ ਕਦੋਂ ਸੀਆਂ। ਅੱਜ ਆਗੀ ਦੁਪਹਿਰੇ ਬੈਠ ਕੇ ਸੀਆਗੀ।
ਹਾਂਜੀ।
ਫਿਰ ਉਹ ਅਗਰ ਅੱਛੀ ਬਣ ਗਈ। ਤੇ ਫ਼ਿਰ ਤੇ ਉਹਦੇ ਨਾਲ ਅਹ ਮੈਂ ਫਰਸ਼ੀ ਸਲਵਾਰ ਦੀ ਆਂਗੀ ਅਗਰ ਐਵੇਂ ਮਤਲਬ ਘਰ ਪਾਉਣਾ ਸੀ, ਮੈਨੂੰ ਫਿਰ ਉਹਦੇ ਨਾਲ। ਪਜਾਮਾ ਸੀਲਾਗੀ। ਵੈਸੇ ਮੇਰਾ ਦਿਲ ਹੈ, ਮੈਂ ਫਰਸ਼ੀ ਸਲਵਾਰ ਦਾ, ਮੈਨੂੰ ਫਰਸ਼ੀ ਸਲਵਾਰ ਦਾ ਬਹੁਤ ਸ਼ੌਕ ਹੈ। ਮੈ ਪਾਈ ਨੀ ਅੱਜ ਤੱਕ ਨਹੀਂ ਪਾਈ ਅਜੇ ਤੱਕ।
ਅੱਜ ਤਾਂ ਬਹੁਤ ਟਰੈਂਡ ਹੋ ਗਿਆ, ਫਰਸ਼ੀ ਸਲਵਾਰ ਦਾ ਬਹੁਤ ਜ਼ਿਆਦਾ। ਇਸਨੂੰ ਕੱਪੜਾ ਵੀ ਘੱਟ ਲੱਗਦਾ ਹੈ, ਤੇ ਪਾਈ ਵੀ ਬਹੁਤ ਅੱਛੀ ਲੱਗਦੀ ਹੈ ਕੁੜੀਆਂ ਨੂੰ ਖਾਸ ਤੋਰ ਤੇ ਬੜੀ ਅੱਛੀ ਲੱਗਦੀ ਹੈ। ਇਹ ਚੀਜ਼ ਬਣੀ ਹੀ ਕੁੜੀਆਂ ਵਾਸਤੇ ਹੈ, ਕੁੜੀਆਂ ਨੂੰ ਹੀ ਅੱਛੀ ਲੱਗਦੀ ਹੈ। ਕੋਈ ਲੇਡੀਜ਼ ਪਾਲੇ। ਨੋ ਲੇਡੀਜ਼ ਨੂੰ ਨੀ ਅੱਛੀ ਲੱਗ ਸਕਦੀ ਆ ਹਾਂਜੀ। ਲੇਡੀਜ਼ ਨੂੰ ਤਾਂ ਸਿੰਪਲ ਸਲਵਾਰ ਹੀ ਅੱਛੀ ਲੱਗਦੀ ਹੈ ਹਾਂਜੀ।
ਉਹ ਤੇ ਹੈ ਤੁਸੀਂ ਵੀ ਜ਼ਿਆਦਾ ਸਲਵਾਰਾਂ ਈ ਪਹਿਨਦੇ ਹੋ ਨਾ ਜਾਂ ਪਰ ਪੈਂਟ ਪਲਾਊਜ਼ੋ ਵਗੈਰਾ।
ਹਾਂਜੀ ਬਸ ਪਲਾਜ਼ੋ ਪਾਉਂਦੇ ਹਾ ਸਿੰਪਲ ਜਿਹਾ। ਸਲਵਾਰਾਂ ਜ਼ਿਆਦਾਤਰ ਪਾਨੀ ਆ। ਮੇਰਾ ਤਾਂ ਮੈਂ ਸ਼ੁਰੂ ਤੋਂ ਹੀ ਸਿੰਪਲ ਸੂਟ ਹੀ ਪਾਉਂਦੀ ਰਹਿੰਦੀ ਹਾਂ।
ਅੱਛਾ ਹਾਂ। ਉਹ ਵੀ ਹਾ ਨਾ ਆਪਣਾ-ਆਪਣਾ ਹੁੰਦਾ ਹੈ ਕਿ ਜਿਹਨੂੰ ਜੋ ਕੰਫ ਕੰਮਫਰਟੇਬਲ ਲੱਗੇ ਨਾ ਉਹ ਫੇਰ ਉਹੀ ਪਾਣਦਾ ਹੁਣ ਜਿਵੇਂ। ਹੁਣ ਮੈਨੂੰ ਮੈਨੂੰ ਤੇ ਜਿਵੇਂ ਮੈਨੂੰ ਬਚਪਨ ਚ ਸਲਵਾਰ ਦਾ ਬਹੁਤ ਸ਼ੌਂਕ ਹੁੰਦਾ ਸੀ ਜਿਵੇਂ- ਪਟਿਆਲਾ ਸਲਵਾਰ ਹੁੰਦੀ ਮੈਨੂੰ ਬਹੁਤ ਸ਼ੌਕ ਹੁੰਦਾ ਸੀ ਉਹਦਾ। ਜ਼ਿਆਦਾ ਇੱਕ ਦੋ ਪਾਈਆਂ ਹੋਣਗੀਆਂ ਉਹ ਫਿਰ ਉਹੀ ਪਾਦੀਆਂ। ਉਹੀ ਪਾਂਦੀ ਸੀ, ਜਦੋਂ ਮੈਂ ਸਿਲਵਾਈਆਂ ਸੀ ਨਾ, ਬਚਪਨ ਚ ਪਟਿਆਲਾ ਸਲਵਾਰ। ਉਹੀ ਪਾਂਦੀ ਸੀ। ਪਰ ਹੁਣ ਐ ਕਿ ਹੁਣ ਅਗਰ ਕੋਈ ਸੂਟ ਸਿਲਵਾਉਣਾ ਹੋਏ ਨਾ ਸਲਵਾਰ ਨੀ ਏ। ਅੱਛੀ ਲੱਗਦੀ, ਮੈਨੂੰ ਤੇ ਉਹ ਜਿਵੇਂ ਹੁੰਦਾ ਨਾ ਅ ਗਰਾਰਾ ਟਾਈਪ ਜਿਵੇਂ ਅਸੀਂ ਬਣਾਂਦੇ ਆ। ਮਤਲਬ ਦੋ ਲੈਗਸ ਵਾਲਾ ਈ ਹੁੰਦਾ ਉਹ। ਸਕਰਟ ਨੀ ਹੁੰਦੀ ਏ, ਗਰਾਰਾ ਹੁੰਦਾ ਉਹ ਸਾਰਟ ਦੇ ਨਾਲ ਤੇ ਮੈਨੂੰ ਮੈਨੂੰ ਉਹੀ ਅੱਛਾ ਲੱਗਦਾ, ਮੈਂ ਉਹੀ ਬਣਾਂਦੀ ਆ, ਜਚਦਾ ਵੀ ਐ ਉਹ। ਸਲ ਵਾਰ ਨਾ ਫਿਰ ਸਲਵਾਰ ਅੱਛੀ ਲੱਗੀ ਫਰਸ਼ੀ ਸਲਵਾਰ ਅੱਜ ਕੱਲ ਦੇ ਟਰੈਂਡ ਦੇ ਹਿਸਾਬ ਨਾਲ ਦੇਖੀਦੇ ਆ ਸੂਟ। ਕੀ ਸੂਟ ਕਰਦਾ ਤੇ ਸਲਵਾਰ ਫਰਸੀ ਸਲਵਾਰ ਅੱਛੀ ਲੱਗਦੀ ਏ ਜ਼ਿਆਦਾ।
ਹਾਂਜੀ ਬਸ ਕੁਛ ਨੀ ਹੋਇਆ ਬਾਜ਼ਾਰ ਜਾਵਾਂ ਕੁਛ ਖਰੀਦ ਕੁਛ ਹਲਕਾ ਫੁਲਕਾ ਲੈ ਕੇ ਆਵਾ, ਹੂੰ ਆ ਸਾਲ ਇਤਰਹਾ ਦਾ ਘਰੋਂ ਨਿਕਲਣ ਦਾ ਗਰਮੀ ਕਰਕੇ ਘਰੋਂ, ਮੈਂ ਨਿਕਲ ਨੀ ਪਾਂਦੀ ਹੁਣ ਬੇਟਾ ਮੇਰਾ ਸ਼ਾਮੀ ਆਂਦਾ। ਤਾਂ ਸੋਚਦੀ ਉਸੀ ਦੇ ਨਾਲ ਹੀ ਸ਼ਾਮ ਨੂੰ ਜਾਵਾਂਗੇ, ਚੱਕਰ ਲਗਾਣ ਮਾਰਕੀਟ ਜਾਵਾਂਗੇ ਤੇ ਉੱਥੋਂ ਲੈ ਆਵਾਂਗੇ ਦੋ ਸੂਟ। ਖੁਦ ਹੀ ਮੈਂ ਸੀਅ ਲੈਣੀ ਹਾਂ ਹਾਂਜੀ ਇੱਕ ਦਿਨ ਕਟਿੰਗ ਕਰਾਂਗੀ ਤੇ ਮੈਂ ਸੀ ਲੈਂਨੀ ਆ ਆਸਤਾ ਆਸਤਾ ਸੀ ਲੈਂਨੀ ਆ। ਮੈਨੂੰ ਕਿਸੀ ਔਰ ਦੇ ਸੀਤਾ ਹੋਇਆ ਮੈਨੂੰ ਪਸੰਦ ਨੀ ਲੱਗਦਾ।
ਹੂੰ ਵਧੀਆ ਹੂੰ ਮੈਂ ਵੀ ਦੇਖਿਆ ਮਤਵਲ- ਮਤਲਬ, ਜੋ ਤੁਹਾਡਾ ਇਕ ਸੂਟ ਸੀ ਉਹ ਮੂੰਗੀਆ ਕਲਰ ਦਾ ਪਤਾ ਨੀ ਕਿਹੜਾ ਸੀ ਤੁਸੀਂ ਐਵੇਂ ਆਪਣੇ ਸੂਟ ਕਿੰਨੇ ਸੋਹਣੇ ਸੀਂ ਦੇ ਓ ਤੇ ਉਹ, ਮੈਂ ਦੇਖਿਆ ਉਹ ਤੁਸੀਂ ਉਹਦਾ ਤੁਸੀਂ ਜੋ ਪਲਾਜ਼ੋ ਸਿਲਵਾਇਆ ਹੋਇਆ ਸੀ।
ਹਾਂਜੀ- ਹਾਂਜੀ
ਉਹ ਤੁਸੀਂ ਬਾਰੋਂ ਸਲਵਾਇਆ ਸੀ। ਤੇ ਉਹ ਕਿੰਨਾ ਇਨਾ ਕੁੱਛ ਖਾਸ ਨਈ ਸੀਤਾ ਹੋਇਆ ਸੀ, ਜਿਹਦੇ ਕੋਲੋਂ ਵੀ ਸਿਲਵਾਇਆ ਸੀ। ਤੇ ਅਸੀਂ ਤੁਸੀਂ ਘਾਰ ਸੀਂਦੇ ਓ ਤੇ, ਤੁਸੀਂ ਇਹਦਾ ਇਾਸਟਿਕ ਖੁੱਦ ਕਿੰਨਾ ਅੱਛਾ ਪਾਂਦੇ ਓ ਤੇ ਉਹ ਇੰਨੀ ਹੂੰ ਬੋਤ-ਬੋਤ ਗੰਦੀ ਤਰ੍ਹਾਂ ਲਾਸਟਿਕ ਪਾਇਆ ਹੋਇਆ ਸੀ ਓਦਾ ਕੁਛ ਐਵੇਂ ਲਗ ਈ ਨੀ ਰੇਆ ਸੀ ਕਿ ਤੁਸੀਂ ਬਾਰੋਂ ਸਿਲਵਾਇਆ ਗ੍ਰੀਨ ਕਲਰ ਦਾ ਮੂੰਗੀਆ ਸੂਟ ਸੀ ਜੋ ਤੁਆਡਾ। ਡਾਕ ਗ੍ਰੀਨ ਕਲਰ ਦਾ, ਓ ਤੁਸੀਂ ਬਾਰੋਂ ਈ ਸਿਲਵਾਇਆ ਸੀ ਨਾ
ਹਾਂਜੀ-ਹਾਂਜੀ ਓ ਸੂਟ ਮੈ ਬਾਰੋ ਸਿਲਵਾਯਾ ਏ
ਪਰ ਓ ਕੁਛ ਇੰਨਾ ਖਾਸ ਨਈ ਸੀਤਾ ਹੋਇਆ ਸੀ
ਹਾਂਜੀ
ਸ਼ਰਟ ਅੱਛੀ ਸੀ ਓਦੀ, ਹੂੰ- ਦੇਖਣ ਚ ਵੈਸੇ ਸਭ ਕੁਛ ਅੱਛ ਲੱਗਿਆ ਲੇਕਿਨ ਜੌ ਇਦਾ ਲਾਸਟਿਕ ਪਾਇਆ ਸੀ ਨਾ ਬਿਲਕੁਲ ਦੇਖ ਨਾ ਕਿ ਆਂ ਲਾਸਟਿਕ ਦੇਖੇ ਤੇ ਕੋਈ ਨੀ ਕਹ ਸਕਦਾ ਕਿ ਬਾਰੋਂ
ਇਕ ਦਰਜੀ ਕੋਲ ਸਿਲਵਾਇਆ ਤਾ ਮੈਂ, ਬਸ ਕੋਈ ਦਰਜੀ ਅੱਛੇ ਮਿਲ ਜਾਂਦੇ ਨੇ ਤੇ ਹਾਥ-
ਆਪਣੇ ਹੱਥਾਂ ਦਾ ਹੁੰਦਾ ਏ ਕਿ ਆ ਮਤਲਬ
ਹਾਂਜੀ, ਬਸ ਏਹੋ ਹੀ ਗੱਲ ਅਸੀ ਸੋਹਣੀ ਤਰ੍ਹਾਂ ਸੀ ਲੈਨੇ ਆ ਹਾਂ ਹਰ ਚੀਜ਼ ਅੱਛਾ, ਤੇ ਅੱਛੀ ਤਰ੍ਹਾਂ ਲਾਸਟਿਕ ਪਾ ਸਕਣ। ਹਾਂ ਅੱਛੀ ਸਿਲਾਈ ਮਾਰ ਸਕਦੇ ਹਾਂ, ਠੀਕ ਨੀ। ਆਪਣੇ ਹਾਥੋਂ ਪਰ ਬੋਤ, ਮਤਲਬ ਹੁੰਦਾ ਏ ਕਿ ਚਲੋ ਅਸੀਂ ਅਪਣਾ, ਅੱਛਾ ਕਰ ਪਾਵਾਂਗੇ। ਅਸਤਰ ਫਰਸੀ ਸੂਟ ਦੇ ਪੈਸੇ ਵਸੂਲ ਕਰਦੇ ਨੇ, ਓ ਤੇ ਤੁਰਪਾਈ ਵੀ ਸਈ ਤਰਾ ਨੀ ਕਰਦੇ ਹੈਗੇ, ਹਾਂਜੀ
ਪੁਰਾਣੀ ਸਾੜੀ ਸੀ, ਮਤਲਬ ਅਂ ਅਂ ਹਮ, ਤੇ ਮੈਂ ਮੰਮੀ ਨੂੰ ਕੇਹਾ ਮੰਮੀ ਸਾੜੀ ਦੇ ਦੋ ਮਨੁ ਕੱਟ ਕੇ ਓ ਵਲੀ, ਤੇ ਮੰਮੀ ਨੇ ਮਨੂੰ ਸਾੜੀ ਦਿੱਤੀ ਓ ਵਲੀ। ਬੋ ਬੌਤ ਪਿਆਰੀ ਸਾੜੀ ਇੰਨੀ ਸੋਣੀ ਸਾੜੀ ਏ ਨਾ ਓ। ਤੇ, ਅਂ ਮੇਰੀ ਨਾ ਫੇਅਰਵੈਲ ਸੀ ਕੋਲਜ। ਤੇ, ਮੈਨੂੰ ਸਾੜੀ ਚਾਈਦੀ ਸੀ ਤੇ ਅਂ, ਮੈਂ ਨਾ ਓ ਸਾੜੀ ਨਿਕਾਲੀ ਤੇ ਓ ਮੈਂ ਸਟਿਚ ਈ ਕਰਵਾ ਲਿੱਤੀ। ਓ ਇੰਨੀ ਪਿਆਰੀ ਸਟਿਚ ਕੀਤੀ ਆਂ ਓਨਾਂ ਨੇ, ਜੌ ਮੈ ਕਰਵਾਈ ਸੀ ਬਾਰੋਂ, ਤੇ ਬੋਤ ਬੋਤ ਅੱਛੀ ਸਟਿੱਚ ਕੀਤੀ ਐ, ਮੈਂ ਫਿਰ ਫੇਅਰਵੈਲ ਤੇ ਪੈਨੀ ਅਲਗ ਈ ਲਾਗਦੀ ਠੀਕ ਸੀ ਓ ਸਾੜੀ ਮਤਲਬ, ਐਵੇਂ ਬੋਲ ਨੀ ਸਕਦਾ ਕੋਈ ਕਿ ਇਸ ਟਾਈਮ ਵੀ ਇਸ ਕੱਪੜੇ ਦੀ ਸਾੜੀ ਮਿਲ ਸਕਦੀ ਏ, ਬਹੁਤ ਪਿਆਰੀ ਏ। ਪਤਲੇ, ਪਤਲੇ ਕੱਪੜੇ ਚ ਸੀ। ਫ ਓਦੇ ਨੀਚੇ ਮੇਰੇ ਕੋਲ ਸੀ ਇੱਕ ਕਰੋਪ ਟੋਪ ਵਰਗਾ ਬਲਾਊਸ ਸੀ, ਮੈਂ ਓ ਪੈਨੇਆ ਤੇ ਓਦੇ ਅੱਛੀ ਲੁਕ ਆਈ, ਸਾੜੀ ਬੋਤ ਅੱਛੀ ਲੱਗੀ ਓ ਸਾੜੀ ਤੇ ਫਿਰ ਉਸ ਤੋਂ ਬਾਦ ਮੇਰੀ ਇੱਕ ਹੋਰ ਫੇਅਰਵੈਲ ਆਈ, ਤਾਂ, ਤੇ ਫਿਰ ਓਦੇ ਚ ਨਾ ਮੈਂ ਸਾੜੀ ਲਿੱਤੀ ਆਪਣੀ, ਬਜ਼ਾਰੋਂ ਲਿੱਤੀ ਮੈਂ ਸਾੜੀ। ਤੇ ਓ ਮੈਂ ਖੁਦ ਸਟਿਚ ਕੀਤੀ ਫਿਰ, ਓ ਲੈਵੈਂਡਰੀ ਸ਼ੇਡ ਸੀ ਲਾਈਟ-ਲਾਈਟ। ਪਰਪਲ ਕਲਰ ਹੁੰਦਾ ਨਾ ਜਿਵੇਂ ਲੈਵੈਂਡਰ ਸ਼ੇਡ, ਓ ਸੀ। ਮੈਂ ਫਿਰ ਓ ਖੁਦ ਸ ਸੈਟ ਕੀਤੀ। ਪੱਲਾ ਸਭ ਤੋਂ ਪੈਲੇ ਪੱਲਾ ਨਿਕਾਲਿਆ ਕਿਵੇਂ ਕਿੰਨਾ ਪਲਾ ਰੱਖਨਾ, ਫਿਰ ਚੋਣਾਂ ਪਾਈਆਂ, ਬੋਤ ਅਛੀ ਸੈਟ, ਹਾਂ ਪਰ ਥੋੜਾ, ਪੇਟ ਥੋੜਾ ਓ ਹੋ ਗਿਆ ਸੀ ਓਹ ਮੋਟੀ ਹੋ ਜਾਂਦੀ ਏ ਨਾ ਕੋਈ-ਕੋਈ ਸਾੜੀ। ਚੋਣਾਂ ਪਾਣ ਨਾਲ। ਖੁ- ਖੁਦ ਹਾਂ, ਖੁਦ- ਖੁਦ ਬ ਬੰਨੋ ਨਾ ਫਿਰ ਥੋੜੀ ਕਵਰ ਓ ਜਾਂਦਾ ਐ, ਇੰਨਾ ਮੋਟਾ ਨਈ ਲੱਗਦੈ। ਲੇਕਿਨ ਉਹ ਸਟਿਚ ਕਰਕੇ ਫਿਰ ਬੰਨੋ ਨਾ, ਤੇ ਫਿਰ ਓ ਬਹੁ ਬਹੁਤ ਮੋਟਾ-ਮੋਟਾ
ਜਿਹੜੀ ਸਟਿਚਿੰਗ ਕਰਦੀ, ਓ ਸਾੜੀ ਸੀ, ਜੋ ਸਾੜੀ ਕਰਦੇ ਨੇ, ਉਦੇ ਚ ਪਹਿਲੇ ਬੁਕਰਮ ਪਾਂਦੇ ਨੇ, ਟਿਕਨ ਪਾਂਦੇ ਨੇ। ਟਿਕਨ ਪਾਨ ਨਾਲ ਕੁੱਝ ਮੋਟੀ ਹੋ ਜਾਂਦੀ ਐ, ਉਹ ਫਿਰ ਪੇਟ ਦੀ ਫਿਨਿਸ਼ਿੰਗ ਨੀ ਆਂਦੀ। ਪੇਟ ਬੜਾ ਹੈਵੀ-ਹੈਵੀ ਅੱਗੋ ਨਜ਼ਰ ਆਂਦਾ ਐ।
ਓਹੀ ਨਾ ਅ ਔਰ ਏਹ ਵੀ ਐ ਕਿ ਸਾੜੀ ਅਗਰ ਹੋ ਲੋ ਨਾ, ਕਦੀ ਸਟਿੱਚ ਨੀ ਕਰਵਾਣੀ ਚਾਈਦੀ। ਮੈਂ ਸਿੱਖਿਆ, ਘਰੀ ਸਟਿਚ ਨੀ ਅਗਰ ਕਰਵਾ ਕਰਵਾਣੀ ਵੀ ਐ, ਕਰਵਾਣੀ ਵੀ ਐ ਤੇ ਬਾਹਰੋਂ ਕਰਾਓ, ਅੱਛੀ ਤਰ੍ਹਾਂ ਕਰਵਾਓ ਸਟਿੱਚ।
ਹਾਂਜੀ।
ਔਰ ਏਹ ਕੀ ਅਗਰ ਅਸੀਂ ਸਟਿਚ ਕਰਵਾਦੇ ਆ ਨਾ, ਸਟਿਚ ਕਰਵਾਂਦੇ ਆ ਤੇ ਅ, ਫਿਰ ਏਹ ਕਿ ਸਾਨੂੰ, ਉਹ ਉਈ ਉਈਓ ਸਟਾਈਲ ਤੋਂ ਹਮੇਸ਼ਾ ਸਾਨੂੰ ਪਾਨੀ ਪੇ ਅਗਰ ਅਸੀਂ ਨਈ ਸਟਿਚ ਕਰਾਂਦੇ, ਫਿਰ ਅਸੀਂ ਅਲੱਗ-ਅਲੱਗ, ਸਟਾਈਲ ਨਾਲ ਬੰਨ ਸਕਦੇ ਆ ਸਾੜੀ ਨੂੰ। ਹੂੰ ਜਿਹੜੀ ਮੈਂ ਬਾਹਰੋਂ ਸਟਿਚ ਕਰਵਾਈ ਸੀ ਉਹ ਬਹੁਤ ਅੱਛੀ -ਬਹੁਤ ਅੱਛੀ ਫਿਟਿੰਗ ਮਤਲਬ ਸਟਿਚ ਕੀਤੀ ਐ ਏਨਾਂ ਨੇ, ਮੈਂ ਪਿੱਛੇਓ ਵੀ ਪੱਲਾ ਅੱਗੇ ਲੈ ਸਕਣੀ, ਆ ਅੱਗਿਓ ਵੀ ਪਿੱਛੇ ਲੈ ਸਕਦੀ ਆ ਪੱੱਲਾਂ, ਤੇ ਜਿਹੜੀ ਮੈਂ ਜਿਹੜੀ ਮੈਂ ਖੁਦ ਕ ਸਟਿਚ ਕੀਤੀ ਐ ਨਾ ਉਹ ਵੀ ਬਹੁਤ ਅੱਛੀ ਐ, ਪਰ ਐਹ ਕਿ ਮੈਂ ਉਹਦੀ ਮੈਂ ਕਟਿੰਗ ਨੀ ਕੀਤੀ। ਉਹ ਬਸ ਐਵੇਂ ਮੈਂ ਪੂਰੀ ਸਟਿਚ ਕੀ ਲੇਕਿਨ ਪੂਰੀ ਸਟਿਚ ਕੀਤੀ ਹੋਈ ਐ, ਉਹਨੂੰ ਮੈਂ ਦੇੜਾਂਗੀ ਨਾ, ਤੇ ਪੂਰੀ ਮਤਲਬ ਸਾਬਤੀ ਈ ਨਿਕਲੇਗੀ ਕੋਈ ਕਟਿੰਗ ਵਗੈਰਾ ਨੀ ਮੈਂ ਕੀਤੀ ਦੀ ਉਹ ਸਾੜੀ ਦੀ
ਹਾਂ।
ਹਾਂਜੀ।
ੲੌ, ਵੈਸੇ ਤੇ ਜੋ ਖੁਦ ਹੀ ਸਿਲੋ ਖੁਦ ਹੀ ਪਾਓ ਸਾੜੀ ਨੂੰ, ਬਾਹਰੋਂ ਸ਼ਟਿਚ ਨਾ ਕਰਾਓ ਬਹੁਤ ਅੱਛੀ ਬੰਨੀ ਜਾਂਦੀ ਸਾੜੀ। ਇਹ ਤੇ ਬਸ ਇੱਕ ਐ ਆ ਕਿ, ਆਲਸ ਐ ਕਿ ਫਟਾਫੱਟ ਚੋਲੇ ਬਣੇ ਬਣਾਏ ਚੋਨਾ ਪਾ ਦਿੰਦੇ ਨੇ, ਉਹ ਬਸ ਅੰਦਰ ਪਾਨੀਆਂ ਹੁੰਦੀਆਂ ਉਹ ਅੰਦਰ ਪਾਨ ਨਾਲ ਪੇਟ ਹੈਵੀ ਲੱਗਦਾ ਐ। ਤੋ ਇੰਨਾ ਫਿਨਿਸ਼ਿੰਗ ਨੀ ਆਂਦੀ। ਜੋ ਬਿਨਾਂ ਸਟਿਚ ਕੀਤੇ, ਸਾੜੀ ਸਟਿਚਿੰਗ ਜਿਥੇ ਸਾੜੀ ਪਾਉਨੇ ਆ ਉਹ ਸਾਂਨੂੰ ਬਹੁਤ ਅੱਛੀ ਆਂਦੀ ਫਿਟਿੰਗ, ਬਹੁਤ ਅੱਛ
ਹਾਂਜੀ, ਚਲੋ ਠੀਕ ਐ ਜੀ ਫਿਰ। ਰੱਖਦੀ ਆ, ਸਾਸ੍ਰੀ ਕਾਲ ਜੀ।
ਚੰਗਾ ਜੀ ਸਸ੍ਰੀ ਕਾਲ ਜੀ-ਛ ਸਸ੍ਰੀ ਕਾਲ।